ਹਾਂਜੀ ਨਮਸਕਾਰ ਮੈਮ।
ਹਾਂਜੀ ਨਮਸਕਾਰ ਸਰ ਜੀ।
ਹੈਲੋ।
ਹੈਲੋ, ਹਾਂਜੀ ਨਮਸਕਾਰ ਸਰ ਜੀ।
ਹਾਂਜੀ ਮੈਂ ਕੰਟੀਨਿਊ ਕਰ ਲੈਂਦੇ ਹਾਂ ਆਪਾਂ।
ਹਾਂਜੀ ਬੋਲੀਏ।
ਹਮ ਆਪਣੇ ਮੈਂ ਤੈਨੂੰ ਵਟਸਐਪ ਸ਼ਾਇਦ ਕੀਤਾ ਹੋਣਾ।
ਹਮ।
ਦੇਖਿਓ ਮਾੜਾ ਚੈੱਕ ਚ ਚੈੱਕ ਕਰਿਓ ਮੈਸੇ ਚੈੱਕ ਕਰਿਓ।
ਇੱਕ ਮਿੰਟ, ਮੈਂ ਸਰ ਕਰਦੀ ਹਾਂ।
ਹਮ ਮਤਬ ਉਹ ਮੈਨੂੰ ਦੱਸ ਦਿਓ ਠੀਕ ਹੈ ਅੱਜ ਦਾ ਜਿਹੜਾ ਵਰਕ ਸਟਕਚਰ ਹੈਗਾ ਵਾ।
ਨਹੀਂ ਫਿਲਹਾਲ ਮੇਰੇ ਕੋਲ ਤੁਹਾਡਾ ਵਟਸਐਪ ਤੇ ਨਹੀਂ ਆਇਆ ਕੋਈ ਵੀ।
ਅੱਛਾ ਚੋ ਫਿਰ ਹੋਰ ਮੈਡਮ ਹੋਣਗੇ ਤੇ ਆਪਾਂ ਮਤਲਬ ਕਿ ਤੁਸੀਂ ਮੈਂ ਪਹਿਲਾਂ ਹੀ ਪੁੱਛਣਾ ਵਾ ਵੀ ਤੁਸੀਂ ਮਤਲਬ ਵੀ ਨਵੇਂ -ਨਵੇਂ ਜੁਆਇਨ ਹੋਏ ਹੋ ਜਾਂ ਫਿਰ ਪਹਿਲਾਂ ਵੀ ਸੀਗੇ ਇੱਕ ਦੋ ਦਿਨ ਪਹਿਲਾਂ।
ਨਹੀਂ ਮੈਂ ਹੈਗੀ ਸੀ ਪਹਿਲੇ ਬਟ ਮੈਂ ਐਕਚੁਲੀ ਮੇਰਾ ਹੁਣ ਮੈਂ ਜੇ ਆਈ ਡੀ ਓਪਨ ਕਰ ਰਹੀ ਹਾਂ ਨਾ ਅਤੇ ਉਹ ਇਨਵੈਲਿਡ ਆਈ ਡੀ ਆ ਰਿਹਾ ਲਿਖਿਆ ਹੋਇਆ ਇਨਵੈਲਡ ਇਨਵੈਲਿਡ ਹਾਂਜੀ
ਕਿੰਨੇ ਟਾਸਕ ਕੰਪਲੀਟ ਹੋਏ ਤੁਹਾਡੇ
ਟਾਸਕ ਤਾਂ ਇੱਕ ਵੀ ਨਹੀਂ ਹੋਇਆ ਵੈਸੇ ਰੀਐਲਟੀ ਦੱਸਾਂ ਤਾਂ ਕਿਉਂਕਿ ਮੈਂ ਜਦੋਂ ਵੀ ਉਹ ਮਤਲਬ ਚੈਟਬੋਕਸ 'ਤੇ ਜਾਂਦੀ ਸੀ ਮੈਨੂੰ ਉਹ ਲਿਖ ਰੀਟਰਾਈ ਲਿਖਿਆ ਆਇਆ ਆ ਜਾਂਦਾ ਸੀ ਮਤਲਬ
ਰਿਫਰੈਸ਼ ਕੀਤਾ ਸੀਗਾ ਤੁਸੀਂ
ਹਾਂਜੀ ਰਿਫਰੈਸ਼ ਵੀ ਤੇ ਤਿੰਨ ਚਾਰ ਵਾਰੀ ਕਰ ਲਿਆ ਮੈਂ।
ਅੱਛਾ, ਚਲੋ ਕੋਈ ਨਹੀਂ ਆਜੂਗਾ ਹੁਣ ਮਿਲਦੀ ਗਈ ਨਾ ਮਤਲਬ ਕਿ ਹੁਣ ਕੋਈ ਹੈ ਐਰ ਹੈ ਨਹੀਂ ਹੈਗਾ ਹੁਣ ਆਪਣੀ ਕੋਲ ਕਨੈਕਟ ਹੋ ਗਿਆ ਇਹਦਾ ਮਤਲਬ ਕਿ ਹੈ ਨਹੀਂ ਹੈਗਾ। ਅਗਰ
ਨਹੀਂ ਕੋਲ ਤਾਂ ਕਨੈਕਟ ਹੋ ਜਾਂਦੀ ਹੈ ਐਕਚੁਲੀ ਮੇਰੇ ਸਿਸਟਰ ਨੇ ਉਹਨਾਂ ਨਾਲ ਮੈਂ ਗੱਲ ਕਿ ਕਰਦੀ ਹਾਂ ਅਤੇ ਇੱਕ ਕੋਲ 'ਤੇ ਕਨੈਕਟ ਹੋ ਜਾਂਦੀ ਸੀ
ਹਮ
ਬਟ ਜੇ ਆਪਾਂ ਇਹਦੇ 'ਚ ਟਾਸਕ ਵਗੈਰਾ ਦੇਖੀਏ ਉਹ ਚੀਜ਼ ਮੈਨੂੰ ਸ਼ੋਅ ਨਹੀਂ ਹੁੰਦੀ
ਉਹ ਸ਼ੋ ਮੈਨੂੰ ਵੀ ਨਹੀਂੀ ਆਉਣ ਡਈ ਉਹ ਤਾਂ ਮਤਲਬ ਕਿ ਇੱਕ ਇੱਕ ਉਹ ਘੜੀ ਜਿਹੀ ਬਣੀ ਆਉਂਦੀ ਆ
ਮੈਂ ਤੁਹਾਨੂੰ ਮਤਲਬ ਇਹ ਇਹ ਨੰਬਰ ਤੁਹਾਡਾ ਵਟਸਐਪ 'ਤੇ ਹੀ ਹੈ ਜਿਹਦੇ ਤੋਂ ਤੁਸੀਂ ਮੈਨੂੰ ਕੋਲ ਕੀਤਾ ਸੀ ਮੈਂ ਤੁਹਾਨੂੰ ਸਕਰੀਨ ਸ਼ੋਟ ਭੇਜਦੀ ਹਾਂ ਮੇਰਾ ਕੀ ਆ ਰਿਹਾ
ਭੇਜੋ
ਇੱਕ ਮਿੰਟ ਰੱਖੋ
ਭੇਜੋ ਮੈਂ ਵਟਸਐਪ ' ਹਾਂ
ਹਾਂਜੀ
ਭੇਜਤੀ ਆ
ਇੱਕ ਮਿੰਟ
ਹੈਲੋ ਹੈਲੋ
ਉਹਦੇ ਲਈ ਤੁਹਾਨੂੰ ਨਾ ਕੋਲ ਡਿਸਕਨੈਕਟ ਕਰਨੀ ਪਏਗੀ
ਹਾਂ ਰਹਿਣ ਦੋ ਰਹਿਣ ਦੋ ਰਹਿਣ ਦੋ ਰਹਿਣ ਦੋ ਇਹਦੇ ਵਿੱਚ ਰਹਿਣ ਤੋਂ ਤੇ ਹੋਰ ਮੈਂ ਵੀ ਹਨਾ ਵੀ ਗੱਲ ਕਰ ਲਈਏ ਜਿਹੜਾ ਵੀ ਅੱਜ ਦਾ ਟੋਪਿਕ ਆ ਮੈਂ ਤਾਂ ਮੈਂ ਮੈਂ ਤੁਹਾਨੂੰ ਪੁੱਛਦਾ ਸੀ ਤੁਸੀਂ ਜੋਸ਼ਟੋਕ ਤੇ ਕੰਮ ਕੀਤਾ ਵਾ
ਨਾ ਅੱਜੇ ਨਹੀਂ ਕੀਤਾ ਜੀ
ਅੱਛਾ ਮੈਂ ਤਾਂ ਉੱਥੇ ਵੀ ਕੀਤਾ ਸੀ ਉੱਥੇ ਏਦਾਂ ਆਉਂਦਾ ਸੀ ਟੋਪਿਕ ਲਿਖ ਆਉਂਦੇ ਸੀਗੇ ਬਟ ਰੇਅਰਲੀ ਏਦਾਂ ਨਾ ਮਤਲਬ ਵੀ ਆਪਾਂ ਕੋਈ ਵੀ ਗੱਲਬਾਤ ਛੇੜ ਸਕਦੇ ਹਾਂ ਕਿਸੇ ਵੀ ਟੋਪਿਕ ਤੇ
ਹਮ ਹਮ ਹਮ
ਜਾਂ ਹੋਰ ਹਨਾ ਜਿਵੇਂ ਮਤਲਬ ਵੀ ਜਿਵੇਂ ਹਨਾ ਪੜ੍ਹਾਈ ਦੀ ਗੱਲ ਆ ਹਣ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਮਤਲਬ ਵੀ ਸਟੱਡੀ ਕਿਸ ਤ ਕੀਤੀ ਹੋ
ਮੇਰੀ ਸਟੱਡੀਜ਼ ਸਰ ਐੱਮ ਏ ਇਕਨੋਮਿਕਸ ਹੈਗੀ ਹੈ
ਐਮ ਏ ਇਕੋਨੋਮਿਕਸ ਹੈ
ਹਾਂਜੀ
ਅੱਛਾ ਤੇ ਇਕਨੋਮਿਕਸ ਦੇ ਵਿੱਚ ਮੈਂ ਪੁੱਛਦਾ ਵ ਮਤਲਬ ਬਿਜਨਸ ਦੇ ਬਾਰੇ ਉਹ ' ਹੁੰਦਾ ਕਿ
ਨਹੀਂ ਉਹਦੇ 'ਚ ਮਾਰਕੀਟਿੰਗ ਰਿਲੇਟਿਡ ਹੁੰਦਾ ਜੀ ਸਾਰਾ ਕੁਝ ਨਾ
ਮਾਰਕਿਟੀਂਗ
ਮਾਰਕੀਟ ਤੋਂ ਲੈ ਕੇ ਮਤਲਬ ਕਿ ਆਪਾਂ ਕੀ ਮਾਰਕੀਟ 'ਚ ਕਰ ਰਹੇ ਹਾਂ ਕਿ ਸਾਨੂੰ ਕਿੱਥੇ ਲੋਸ ਹੋ ਰਿਹਾ ਕਿੱਥੇ ਸਾਨੂੰ ਪ੍ਰੋਫਿਟ ਹੋ ਰਿਹਾ
ਚੀਜ਼ਾਂ ਮਤਲਬ ਬਹੁਤ ਕੁਛ ਹੁੰਦਾ ਉਹਦੇ ਵਿੱਚ ਵੀ ਇਕਨੋਮਿਕਸ ਵਿੱਚ ਅਲੱਗ -ਅਲੱਗ ਐਗਰੀਕਲਚਰ ਤੋਂ ਮਤਲਬ ਬਾਰੇ ਹੁੰਦਾ ਸਾਰਾ ਕਾਫੀ ਕੁਛ ਹੁੰਦਾ ਉਹ ਨਾ ਉਹਦੇ ਵਿੱਚ ਕੁੱਛ ਨਾ ਸਰ
ਹਮ ਅੱਛਾ ਤੇ ਐਪਲੀਏਟ ਮਾਰਕੀਟਿੰਗ ਵਗੈਰਾ ਸਿਖਾਉਂਦੇ ਆ
ਕਿਹਦੇ 'ਚ
ਐਫਲੀਟ ਮਾਰਕਟਿੰਗ
ਇੰਨਾ ਤੇ ਯਾਦ ਨੀ ਹੈ ਕਿਉਂਕਿ ਮੈਨੂੰ ਕਾਫ਼ੀ ਚਿਰ ਹੋ ਗਿਆ ਕੀਤੇ ਹੋਏ
ਤੇ ਉਸ ਤੋਂ ਬਾਅਦ ਤੁਸੀਂ ਕੋਈ ਮਤਲਬ ਜੋਬ ਜਬ ਨੀ ਕੀਤੀ ਇਕਨੋਮਿਕਸ ਐਮ ਏ ਤੁਸੀਂ
ਇਮੀਗ੍ਰੇਸ਼ਨ ਆਔਫਿਸ 'ਚ ਕੀਤੀ ਸੀ ਉਹ ਵੀ ਮਤਲਬ ਬਿਫੋਰ ਮੈਰਿਜ ਹੀ ਕੀਤੀ ਸੀ ਮੈਰਿਜ ਤੋਂ ਬਾਅਦ ਨਹੀਂ ਕੀਤੀ ਮੈਂ
ਅੱਛਾ ਮੈਰਿਜ ਤੋਂ ਬਾਅਦ ਨੇ ਕੀਤੀ
ਹਾਂਜੀ
ਕਿੰਨਾ ਕੀ ਪੈਕੇਜ ਦਿੰਦੇ ਜੀ ਤੁਹਾਨੂੰ ਕੰਪਨੀ ਦੇ ਵਿੱਚ
ਉੱਧਰ ਉੱਧਰ ਮਿਲੇ ਸੀ ਥਰਟੀ ਥਾਊਸੈਂਡ
ਤੀਹ ਹਜ਼ਾਰ ਪਰ ਮੰਥ, ਪਰ ਮੰਥ ਬਹੁਤ ਵਧੀਆ, ਬਹੁਤ ਵਧੀਆ ਸੀ ਅ ਕੰਮ ਕੀ ਰਹਿੰਦਾ ਸੀ ਤੁਹਾਡਾ
ਜਿਵੇਂ ਬਾਹਰ ਜਾਂਦੇ ਨੇ ਮੁੰਡੇ ਕੁੜੀਆਂ ਆਈਲੈਟਸ ਕਰਕੇ ਉਹ ਚ ਚੰਜੀ ਸਾਰਾ ਹਾਂਜੀ- ਹਾਂਜੀ।
ਅੱਛਾ, ਸੈਲਰੀ ਤਾਂ ਬਹੁਤ ਵਧੀਆ ਸੀ ਤੁਹਾਡੀ, ਮੈਂ ਕ ਮੈਂ ਤਾਂ ਕਹਿੰਦਾ ਹੁਣ ਵੀ ਕੰਟੀਨਿਊ ਕਰ ਲੋ
ਨਹੀਂ ਪਰ ਹੁਣ ਹੋ ਨਹੀਂ ਪਾਏਗਾ ਨਾ
ਅ ਮਤਲਬ ਰੀਜ਼ਨ
ਹਾਂਜੀ ਬਟ ਵੈਸੇ ਹੀ ਬਸ ਕਿ ਬੇਟੇ ਨੂੰ ਦੇਖਣਾ ਹੁੰਦਾ ਥੋੜਾ ਜਿਹਾ, ਬੇਟੇ ਦਾ ਚੱਕਰ ਰਹਿੰਦਾ ਫਿਰ ਇਨਾ ਟਾਈਮ ਮੈਂ ਦੇ ਨਹੀਂ ਸਕਦੀ ਹਾਂ
ਅੱਛਾ -ਅੱਛਾ ਹਾਂ ਉਹ ਵੀ ਹੈ ਤੇ ਮਤਲਬ ਵੀ ਤੁਸੀਂ ਵਧੀਆ ਹਨਾ, ਇਨਕਮ ਕਰਦੇ ਸੀਗੇ ਤੀਹ ਹਜ਼ਾਰ ਪਰ ਮੰਥ ਬਹੁਤ ਵਧੀਆ ਸੈਲਰੀ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਅਸੀਂ ਸਟਾਫ ਰੱਖਿਆ ਵਾ ਹੁਣ, ਅਈ
ਅੱਜ ਅੱਜ ਦੇ ਟਾਈਮ 'ਚ ਇੰਨੀ ਸੈਲਰੀ ਦਿੰਦੇ ਕਿੱਥੇ ਨੇ, ਪਰ ਇਨੀ ਸੈਲਰੀ 'ਚ ਨਹੀਂ ਹੀ ਚੱਲਦਾ
ਅਤੇ ਹੋਰ ਅਸੀਂ ਸਾਡਾ ਤਾਂ ਖੁਜ ਦਾ ਬਿਜਨਸ ਹੈਗਾ ਵਾ ਮਤਲਬ ਵੀ ਆਈ ਟੀ ਦਾ ਕੰਮ ਆ ਸਾਡਾ ਤੇ ਅਸੀਂ ਜ ਕਰਦੇ ਹ ਮਤਲਬ ਕਿ ਇੱਥੇ ਇੰਡੀਆ ਦੇ ਵਿੱਚ ਹੈਗੇ ਆ ਮਤਲਬ ਵੀ ਸਟਾਫ ਰੱਖ ਛੱਡਿਆ ਅਤੇ ਉਹਨਾਂ ਨੂੰ ਮਤਲਬ ਵੀਹ- ਵੀਹ ਹਜ਼ਾਰ ਦਿੰਦੇ ਹਾਂ
ਅੱਛਾ- ਅੱਛਾ।
ਵੀਹ ਹਜ਼ਾਰ ਦੇ ਕੇ, ਤੇ ਉਸ ਤੋਂ ਬਾਅਦ ਉਹਨਾਂ ਤੋਂ ਵੈਬਸਾਈਟ ਕ੍ਰੀਏਟ ਕਰਵਾ ਕੇ ਤੇ ਯੂਕੇ ਵਗੈਰਾ ਮਤਲਬ ਵੀ, ਐਕਸਪੋਰਟ ਕਰ ਦਿੰਦੇ ਹਾਂ। ਉੱਥੇ ਫਿਰ ਭਾਜੀ ਉਹ ਵੇਖਦੇ ਆ ਕੰਮ ਕਰ ਸਾਰਾ
ਅੱਛਾ -ਅੱਛਾ ਜੇ ਕਿਤੇ ਬੰਦੇ -ਬੁੰਦੇ ਦੀ ਲੋੜ ਹੋਏ ਤੇ ਮੈਨੂੰ ਦੱਸ ਦਿਓ।
ਮਤਲਬ
ਮਤਲਬ, ਮੇਰੇ ਹਸਬੈਂਡ ਨੂੰ ਕਰ ਲੈਂਦੇ ਨੇ ਨਾ ਉਹਨਾਂ ਦਾ ਵੀ ਕੰਪਿਊਟਰ ਚ ਕਾਫ਼ੀ ਇੰਟਰਸਟ ਹੈਗਾ ਅਤੇ ਉਹ ਕਰ ਲੈਣ ਆਈਟੀ, ਆਈਟੀ ਦਾ ਕੰਮ
ਹਮ
ਹੈ ਹੀ ਹੈ ਨੌਲੇਜ ਇਹਨਾਂ ਨੂੰ ਆਈਟੀ ਦੀ ਵੀ
ਅੱਛਾ -ਅੱਛਾ ਮਤਲਬ ਕਿ ਕਿਸ ਤੇ ਕੰਮ ਕਰਦਾ ਐਨੀ ਟਮ ਤੇ ਕੰਮ ਕਰ ਲੈਂਦੇ ਆ
ਹਾਂਜੀ-ਹਾਂਜੀ।
ਐਨੀ ਟਾਈਮ ਤੇ ਤੇ ਹੋਰ ਵੀ ਇੱਕ ਦੋ ਹੈਗੇ ਏ ਆਈ ਪ੍ਰੋਮਟ ਤਿਆਰ ਕਰਨਾ
ਹਾਂ -ਹਾਂ ਇਹ ਚੀਜ਼ਾਂ ਤੇ ਕਰ ਲੈਂਦੇ ਨੇ।
ਅੱਛਾ ਵਧੀਆ ਫਿਰ ਤਾਂ, ਤੇ ਇੱਥੇ ਕੋਈ ਮਤਲਬ ਕਿ ਕੰਪਨੀ ਵਿੱਚ ਲੱਗੇ ਹੋਏ ਨੇ ਕਿ ਇਹ
ਇਹ ਲੱਗੇ ਇਹਨੇ ਸੈਮਸੰਗ ਮੋਬਾਇਲ ਚ ਲੱਗੇ ਸੀ ਪਰ ਉੱਥੇ ਨਾ ਸੈਲਰੀ ਘੱਟ ਹੈ ਬਸ ਤਾਂ ਕਰਕੇ ਛੱਡਣ ਦੀ ਸੋਚ ਰਹੇ ਨੇ ਉੱਧਰ
ਕਿ ਸੈਲਰੀ ਹੈ
ਬਹੁਤ ਘੱਟ ਹੈ, ਉੱਥੇ ਫਿਫਟੀਨ ਦੇ ਰਹੇ ਨੇ ਉੱਥੇ ਵੀ
ਅੱਛਾ ਪੰਦਰ੍ਹਾਂ ਤੇ ਇਹਨਾਂ ਦਾ ਕੰਮ ਕੀ ਰਹਿੰਦਾ ਰੋਲ ਕੀ ਰਹਿੰਦਾ ਕੰਪਨੀ ਦੇ ਵਿੱਚ
ਐਜ਼ ਅ ਪ੍ਰਮੋਟਰ
ਮਤਲਬ ਕਿ ਪ੍ਰੋ ਪ੍ਰੋਮਟ ਕਰਦੇ ਆ ਹੈ ਨਾ, ਪ੍ਰੋਡਕਟ ਨੂੰ
ਫੋਨ ਵਗੈਰਾ ਸੇਲ ਕਰਨੇ
ਹਮ
ਫੋ ਬਈ ਕਿੰਨਾ ਸਟੋਕ ਹੈ ਇਹ ਚੀਜ਼ਾਂ ਮਤਲਬ ਸਾਰੀਆਂ
ਅੱਛਾ
ਹਾਂਜੀ
ਫੋਨ ਵਗੈਰਾ ਹਨਾ, ਉਹਦਾ ਮਤਲਬ ਕਮਿਸ਼ਨ ਮਿਲਦਾ ਕਿ, ਸੈਲਰੀ ਫਿਕਸ ਹੈਗੀ ਆ।
ਨਹੀਂ ਉਹ ਤੇ ਮਤਲਬ ਇਹ ਹੁੰਦਾ ਪੰਦਰਾਂ ਤੇ ਫਿਕਸ ਹੁੰਦੀ ਹੈ, ਫਿਰ ਟਾਰਗੇਟ ਹੁੰਦਾ ਉਸ ਤੋਂ ਬਾਅਦ ਜੇ ਉਹ ਟਾਰਗੇਟ ਅਚੀਵ ਕਰ ਲਉ, ਉਸ ਤੋਂ ਇਲਾਵਾ ਜੇ ਵਿਕੇ ਤਾਂ ਫਿਰ ਕਮੀਸ਼ਨ ਮਿਲਦੀ ਐ, ਚੀਜ਼ ਹੁੰਦੀ ਪਰ ਅੱਜ ਅੱਜ-ਕੱਲ੍ਹ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ, ਉਸ ਹਿਸਾਬ ਨਾਲ ਟਾਰਗੇਟ 'ਤੇ ਅਚੀਵ ਹੀ ਨਹੀਂ ਕਰ ਪਾਉਂਦਾ ਬੰਦਾ
ਹੂੰ,
ਅ ਚੀਜ਼ ਰਾਂਦੀ ਹੀ
ਸਹੀ ਗੱਲ ਆ
ਜੀ
ਅੱਛਾ ਤੇ ਹੋਰ ਕੋਈ ਗੱਲਬਾਤ, ਮੈਨੂੰ ਤਾਂ ਉਹਨ ਦੀ ਮੌਸਮ-ਮੌਸਮ ਬਾਰੇ
ਨਹੀਂ ਜੇ ਤੁਹਾਡੇ ਕੋਲ ਮਤਲਬ ਜਗੀ ਕੋਈ ਬੰਦੇ ਦੀ ਲੋੜ-ਲੂੜ ਹੋਏ ਤੇ ਮੈਨੂੰ ਦੱਸ ਦੇ ਨਾ ਮੈਂ ਆਪਣੇ ਹਸਬੈਂਡ ਨੂੰ ਭੇਜਦਾ ਗਈ, ਕਿ ਉਹ ਤੁਹਾਡੇ ਕੋਲ ਆ ਕੇ ਕਰ ਦੇਣਗੇ
ਅਸੀਂ ਤਾਂ ਇੱਧਰ ਮੰਨ ਲਓ, ਕਿ ਸਾਡਾ ਤੁਹਾਡਾ ਇਲਾਕਾ ਮੈੂੰ ਪੰਜਾਬ ਦੇ ਇਲਾਗੇ ਹੈ ਮੈਨੂੰ ਲੱਗਦਾ
ਤੁਸੀਂ ਕਿਹੜੇ ਇਲਾਕੇ ਤੋਂ ਬੋਲ ਰਹੇ ਹੋ-? ਅੱਛਾ ਰਾਜਸਥਾਨ ਤੋਂ ਬੋਲ ਰਹੇ ਹੋ ਠੀਕ ਹੈ। ਆਪਾਂ ਤੇ ਯਮੁਨਾ ਨਗਰ ਹਰਿਆਣਾ ਤੋਂ
ਹਰਿਆਣਾ ਤੋਂ ਅੱਛਾ ਅਪ ਡਾਊਨ ਦਾ ਫਿਰ ਔਖਾ ਹੋਜੂਗਾ ਨਾ
ਹਾਂ ਬਿਲਕੁਲ
ਹੂੰ, ਰਾਜਸਥਾਨ ਚ ਹੁੰਦੇ ਤੇ ਤੁਹਾਨੂੰ ਬੁਲਾ ਲੈਣਾ ਸੀ ਠੀਕੇ
ਹੂੰ-ਹੂੰ-ਹੂੰ-ਹੂੰ ਰਾਜਸਥਾਨ ਜਾਣੀ ਉਹ ਤਾਂ ਬਹੁਤ ਦੂਰ ਪੈ ਜਾਂਦਾ ਸਾਡੇ ਸਡੇ ਤੋਂ
ਅੱਠ ਮਿੰਟ ਹੋ ਗਿਆ ਏ ਆ, ਦੋ ਮਿੰਟ ਹੋਰ ਰਹਿ ਗਏ ਆ ਹੈਂ ਅੱਗੇ ਵੀ ਤੁਸੀਂ ਗੱਲ ਕੀਤੀ ਆ? ਮੈਂ ਤਾਂ ਟਵੈਲਥ ਪਾਸ ਹੈਗਾ, ਵਾਂ ਮੇਰੇ ਭਾ ਜੀ ਕਰਦੇ ਆ ਤੇ ਉਹਨਾਂ ਨਾਲ ਆ ਮੈਂ ਹੂੰ, ਮੈਂ ਬਾਰਵੀ ਪਾਸ ਉਸ ਤੋਂ ਬਾਅਦ ਮੈਂ ਡਿਪਲੋਮਾ ਕਰ ਕਰ ਲਿਆ ਸੀਗਾ ਨਾ ਅਕਾਊਟਸ ਦੇ ਵਿੱਚ
ਠੀਕ ਹੈ
ਵਗੈਰਾ ਸਿੱਖ ਲਿਆ ਸੀਗਾ।
ਵਧੀਆ ਆ ਵੀ ਗੱਲ ਵਧੀਆ ਤੁਡੇ ਫੈਮਿਲੀ 'ਚ ਕੌਣ-ਕੌਣ ਹੈ ਤੁਹਾਡੀ?
ਫੈਮਿਲੀ ਦੇ ਵਿੱਚ ਵਾਈਫ ਨੇ ਮੈਂ ਡੈਡੀ ਨੇ,
ਓਕੇ,
ਹਮ ਵਾਈਫ ਐਮ ਏ ਕੀਤੀ ਉਹਨਾਂ ਦੀ ਬੀ ਏ ਐਮ ਏ ਫਿਰ ਕੰਪਨੀ ਦੇ ਵਿੱਚ ਵੀ ਲੱਗੇ ਸੀ ਬੈਂਕ ਦੇ ਵਿੱਚ ਵੀ ਲੱਗੇ ਰਹੇ ਆ ਮੈਨੂਫੈਕਚਰਿੰਗ ਕੰਪਨੀ ਚ ਲੱਗੇ ਸੀ ਸੋਲਾਂ ਹਜ਼ਾਰ
ਅੱਛਾ ਅੱਛਾ ਵਧੀਆ
ਹੁਣੇ ਮੈਰਿਜ ਹੋਈ ਨਾ ਮੇਰੀ, ਮਤਲਬ ਕਿ ਪਿੱਛੇ ਜੇ ਹੋਈ ਹੈ, ਸਤਾਈ ਨੂੰ ਸੀਗੀ ਸਤਾਈ ਮਈ ਨੂੰ ਹਾਂ ਤੇ ਪਹਿਲਾਂ ਉਹਨਾਂ ਨੇ ਨਾ ਜੋਬ ਮਤਲਬ ਕਿ ਛੱਡਤੀ ਸੀ, ਜੋਬ ਉਹਨਾਂ ਦਾ ਸੀਗਾ, ਪੁਲਿਸ ਦਾ ਪੇਪਰ
ਅੱਛਾ-ਅੱਛਾ,
ਤੇ ਉਹਦੇ ਕਰਕੇ ਲੀਵ ਲੈ-ਲੈ ਲਈ ਕੰਪਨੀ ਦੇ ਵਿੱਚੋਂ ਵੀ ਤਿਆਰੀ ਕਰਨੀ ਸੀ ਉਹਨਾਂ ਨੇ ਤਾਂ ਕਰਕੇ ਤੇ ਹੁਣ ਮਤਲਬ ਕਿ ਵੇਖਣਗੇ ਹਨਾ।
ਬਾਕੀ ਇਹ ਥੋੜ੍ਹਾ ਜਿਹਾ ਹੋ ਜਾਂਦਾ, ਕਿ ਆਫਟਰ ਮੈਰਿਜ ਨਹੀਂ ਹੋ ਪਾਉਂਦਾ। ਬਹੁਤ ਪ੍ਰੋਬਲਮ ਆਉਂਦੀ ਹੈ।
ਕੰਪਨੀ ਜੁਆਇਨ ਕਰਨਉਣ 'ਚ ਜਾਂ ਜੋਬ ਕਰਨ ਦੇ ਵਿੱਚ
ਇਹੀ ਕਹਿ ਲਓ ਕਿ ਜੋਬ ਕਰਨ ਦੇ ਵਿੱਚ ਤੇ ਆਉਂਦੀ ਹੈ ਨਾ ਪ੍ਰੋਬਲਮ ਕਿਉਂਕਿ ਘਰ ਦਾ ਵੀ ਦੇਖਣਾ ਬਾਹਰ ਦਾ ਵੀ ਦੇਖਣਾ ਬੜਾ ਔਖਾ ਹੋ ਜਾਂਦਾ ਹੈ।
ਨਹੀਂ ਨਹੀਂ ਜੋਬ ਤਾਂ ਲਵਾਉਂਗਾ ਉਹਨੂੰ ਮੈਂ ਜੋਬ ਤਾਂ ਲਵਾਉਂਗਾ ਜਾਂ ਮਤਲਬ ਵੀ ਸਰਕਾਰੀ ਜਾਂ ਜੇ ਪ੍ਰਾਈਵੇਟ ਤਾਂ ਫਿਰ ਚੱਲਣ ਹੀ ਡਹੀ ਹੈ ਉਹ ਬੈਂਕ ਦੇ ਵਿੱਚ ਵੀ ਲੱਗ ਸਕਦੀ ਹੈ। ਬੈਂਕ ਦੇ ਵਿੱਚ ਵੀ ਕੰਮ ਕੀਤਾ, ਫੋਰਨ ਦੀ ਕੰਪਨੀ ਆ ਉਹਦੇ ਵਿੱਚ ਫਾਈਲਾਂ ਦਾ ਕੰਮ ਸੀਗਾ ਉਹਨਾਂ ਦਾ ਤੇ ਮੈਨੂਫੈਕਚਰਿੰਗ ਕੰਪਨੀ ਚ ਅੱਠ ਸਾਲ ਦਾ ਅੱਠ ਸਾਲ ਦਾ ਨੀ ਅੱਠ ਮਹੀਨਿਆਂ ਦਾ ਐਕਸਪੀਰੀਅੰਸ
ਠੀਕ ਹੈ ਠੀਕ ਹੈ ਚਲੋ ਵਧੀਆ
ਵਧੀਆ ਨੇ ਚਲੋ ਠੀਕ ਹੈ ਫਿਰ ਮੈਡਮ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ
ਸੇਮ ਟੂ ਯੂ ਸਰ ਓਕੇ